ਹੈਲੋ
ਹਲੋ ਮੈਡਮ ਸਤਿ ਸ੍ਰੀ ਕਾਲ ਜੀ।
ਸਸੀ ਕਾਲ।
ਹੋਰ ਕਿਵੇਂ ਮੈਮ?
ਵਧੀਆ।
ਹਾਂਜੀ ਹਾਂ, ਹੋਰ ਕੀ ਕਰ ਰਹੇ ਸੀ ਮੈਡਮ
ਬਸ ਖਾਣਾ ਖਾ ਕੇ ਹਟੇ ਸੀਗੇ।
ਅੱਛਾ ਅੱਛਾ, ਵੀ ਦੇਖੋ ਗਰਮੀ ਹੈ ਨਾ ਕਿੰਨੀ ਹੈ ਮੈਡਮ ਜੇ ਸਾਜਰੀ ਰਹੀ ਉੱਪਰ ਉ ਰੋਟੀ ਖਾਂ ਲਈਏ ਵੇ ਦੇਖੋ ਕਿੰਨੇ ਵਧੀਆ ਹਨਾ।
ਹਾਂ ਗਰਮੀ ਤਾਂ ਬਸ ਕਰਾ ਰੱਖੀ ਹੈ ਬਹੁਤ ਗਰਮੀ ਹੈ।
ਹਾਂਜੀ,
ਗਰਮੀ ਤਾਂ ਬਹੁਤ ਆ ਅੱਜ
ਹਾਂਜੀ ਹਾਂ, ਦੇਖੋ ਦੋ ਤਿੰਨ ਦਿਨਾਂ ਦੀ ਤਾਂ ਵਾਲੀ ਹੋਈ ਪਈ ਹੈ।
ਹੋ ਇਸਏਸੀ ਵੀ ਕੁਛ ਨੀ ਕਰ ਰਹੇ।
ਹਾਂਜੀ, ਵੀ ਦੇਖੋ। ਏਸੀ ਵੀ ਦੇਖੋ ਕਿੰਨਾ ਲੋਡ ਮੰਨ ਰਹੇ ਨੇ ਕਿਉਂਕਿ ਘਰਾਂ ਵਿੱਚ ਦੇਖੋ ਕਿੰਨੇ ਹੀ ਏਸੀ ਆ ਗਏ ਨੇ ਹਨਾ।
ਹੋਰ ਏਸੀਆਂ ਕਰਕੇ ਜ਼ਿਆਦਾ ਗਰਮੀ ਹੋਈ ਹੈ ਨਾਲ ਨਾਲ ਘਰ ਦੇ ਏਸੀ ਹੈ ਕਿਸੇ ਦੋ ਨੇ
ਕਿਸੇ ਦੇ ਤਿੰਨ ਉਹਦੇ ਕਰਕੇ ਜ਼ਿਆਦਾ ਗਰਮੈਸ ਹੁੰਦੀ ਹੈ।
ਹਾਂਜੀ ਆਂ ਵੀ ਦੇਖੋ ਏਸੀਆਂ ਨਹੀਂ ਦੇਖੋ ਕਿੰਨੀ ਗਰਮੀ ਕਰਤੀ ਪਿਛਲੇ ਜ਼ਮਾਨਿਆਂ 'ਚ ਦੇਖੋ ਪ ਪਖੀਆਂ ਹੁੰਦੀਆਂ ਸੀਗੀਆਂ ਹਨਾ।
ਹੋਰ ਪਹਿਲਾਂ ਲੋਕ ਪੱਖੇ ਨਾਲ ਹੀ ਸਾਰ ਲੈਂਦੇ ਸੀ ਫੇਰ ਕੂਲਰ ਆ ਗਏ।
ਪੱਖੇ ਹੁੰਦੇ ਸੀ ਦੇਖੋ ਕੂਲਰ ਹੈ ਗੇ ਦੇਖੋ ਕੂਲਰ ਵੀ ਬਹੁਤ ਵਧੀਆ ਚੀਜ਼ ਹੈ ਮੈਮ ਜੀ। ਦੇਖ ਰਖਿਆ ਜਾਵੇ ਹਨਾ। ਵੀ ਦੇਖੋ ਕੂਲਰ ਇੰਨੀ ਵਧੀਆ। ਵਧੀਆ ਹਵਾ ਮਾਰਦੇ ਨੇ। ਏ ਸੀਂ ਦੇਖੋ, ਜੋੜ ਖੜਾ ਦਿੰਦੇ ਨੇ। ਦੇਖੋ ਸਰੀਰ ਸਵੇਰ ਨੂੰ
ਕੂਲਰ ਫੇਰ ਵੀ ਬਾਹਰਲੀ ਹਵਾ ਖਿੱਚ ਕੇ ਫੇਰ ਉਹ ਕਰਦੇ ਨੇ। ਜਿਹੜੇ ਏ ਨੇ ਇਹ ਏ ਸੀ ਤਾਂ ਹੱਡਾਂ ਨੂੰ ਵੀ ਖ਼ਰਾਬ ਕਰਦੇ ਨੇ।
ਹਾਂਜੀ। ਹਾਂ, ਵੀ ਦੇਖੋ ਸਵੇਰ ਨੂੰ ਕਿੰਨਾ ਹੀ ਸਰੀਰ ਜੋੜ ਦਿੰਦੇ ਨੇ ਹੈਨਾ।
ਉੱਠਆ ਨੀ ਜਾਂਦਾ ਸਵੇਰੇ। ਬੁੜ ਜਾਂਦਾ ਸਰੀਰ
ਹਾਂਜੀ। ਆ ਵੀ ਦੇਖੋ, ਕਿੰਨਾ ਹੀ ਸਰੀਰ ਜੋੜ ਦਿੰਦੇ ਨੇ।
ਹੋ
ਹਾਂਜੀ। ਹਾਂ, ਵੀ ਦੇਖੋ, ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਹੈ। ਵੀ ਦੇਖੋ ਸਿਆਲਾਂ ਚ' ਵੀ ਦੇਖੋ ਠੰਡ ਕਿੰਨੀ ਹੀ ਪੈਰੀੂਗੀ ਦੇਖੋ,
ਉਹ ਸਰਦੀ ਚ' ਠੰਡ ਜਿਆਦਾ ਲੱਗਦੀ ਹੈ। ਗਰਮੀ ਚ' ਗਰਮੀ ਜਿਆਦਾ ਲੱਗਦੀ ਹੈ।
ਦੇਖੋ, ਅੱਜ ਕੱਲ੍ਹ ਵੀ ਗਰਮੀ ਵੀ ਸਰਦੀ ਵੀ ਦੇਖੋ ਬਹੁਤ ਜ਼ਿਆਦਾ ਹੀ ਪੈਣ ਲੱਗ ਗਈ।
ਬਹੁਤ ਜਾਦਾ ਗਰਮੀ।
ਹਾਂਜੀ। ਆ ਵੀ ਦੇਖੋ, ਅੱਜ ਕੱਲ੍ਹ ਦੇਖ ਲਓ ਹਾਰਟ ਅਟੈਕ ਦੀਆਂ ਬਹੁਤ ਬਿਮਾਰੀਆਂ ਚੱਲ ਰਹੀਆਂ ਨੇ ਦੇਖੋ। ਸਾਹ ਰੁਕਣ ਲੱਗ ਜਾਂਦਾ ਬੰਦੇ ਦਾ।
ਇਹ ਗਰਮੀ ਘਰ ਕੀ ਹੈ।
ਹਾਂਜੀ। ਹ ਸਹੀ ਗੱਲ ਹੈ। ਵੀ ਦੇਖੋ ਅੱਜ ਕੱਲ੍ਹ ਦੇ ਲੋਕ ਦੇਖੋ ਕੋਲਡ ਡਰਿੰਕਸ ਪੀਂਦੇ ਨੇ ਹਨਾ।
ਬਡਰਿੰਕ ਤਾਂ ਬੇਕਾਰ ਹੈ। ਤਾਂ ਉਹਨਾਂ ਨਾਲ ਤਾਂ ਸਕੰਜਵੇ ਪੀ ਲੋਓ। ਨਿੰਬੂਲੱਸੀ ਪੀ ਲੋ।
ਸਹੀ ਗੱਲ ਹੈ ਮੈਡਮ ਹਾਂਜੀ। ਆ ਸਕੰਜਮੀ ਦੇਖੋ ਕਿੰਨੀ ਵਧੀਆ ਹੈ। ਸਕੈਸ ਪੀ ਲਓ। ਚਲੋ, ਜਿਹੜੇ ਨਹੀਂ ਸ਼ੂ
ਗੈਸ ਪੀ ਲੋ, ਲੱਸੀ ਪੀ ਲਓ, ਠੰਡ ਹਦੀ
ਹਾਂਜੀ। ਹਾਂ, ਸਹੀ ਗੱਲ ਹੈ ਮੈਡਮ। ਜੇ ਦੇਖ ਦੇਖਿਆ ਜਾਵੇ ਵੀ ਕਿੰਨੀ ਵਧੀਆ ਚੀਜ਼ ਹੁੰਦੀ। ਦੇਖੋ ਸਕੰਜ ਮ ਆਪਣਾ ਲੀਵਰ ਸੈੱਟ ਰੱਖਦੀਆਂ ਹਨ।
ਬਸ ਲੋਕ ਹੁਣ ਠੰਡਿਆਂ ਨਾਲ ਉਹ ਕਰੀ ਜਾਂਦੇ ਨੇ।
ਹਾਂਜੀ। ਹਾਂ, ਵੀ ਦੇਖੋ ਉਹਦੇ ਵਿੱਚ ਕਿੰਨੀਆਂ ਗੈਸਾਂ ਹੁੰਦੀਆਂ ਨੇ। ਕੈਮੀਕਲ ਹੁੰਦੇ ਨੇ ਹਨਾ।
ਕੀ ਲੋ ਗੱਲ ਹੈ। ਲੋਕ ਖਿਚਲਾ ਨੀ ਕਰਨਾ ਚਾਹੁੰਦੇ ਹੈਗੇ।
ਹਾਂਜੀ। ਹਾਂ, ਸਹੀ ਗੱਲ ਆ ਮੈਡਮ। ਵੀ ਦੇਖੋ ਮਿਹਨਤ ਨਹੀਂ ਕੋਈ ਵੀ ਕਰਨਾ ਚਾਹੀਦਾ ਵੀ। ਇੰਨੇ ਜ਼ਿਆਦਾ ਆਲਸੀ ਹੋਏ ਪਏ ਨੇ ਦੇਖੋ।
ਬਸ ਬਣਿਆ- ਬਣਾਇਆ ਹੋਵੇ ਸਾਰਾ। ਖਾਣਾ ਵੀ ਤਾਂ ਹੁਣ ਔਡਰ ਕਰ ਲ ਹੁੰਦੇ ਨੇ।
ਹਾਂਜੀ। ਹਾਂ, ਸਹੀ ਗੱਲ ਆ ਮੈਡਮ। ਵੀ ਦੇਖੀ ਹਾਂਜੀ। ਹ ਵੀ ਜੇ ਦੇਖਿਆ ਜਾਵੇ ਜੇ ਕੋ ਰਿਸ਼ਤੇਦਾਰ ਆ ਜੇ ਅੱਗੇ ਕਿੰਨੇ ਰਿਸ਼ਤੇਦਾਰ ਆ ਜਾਂਦੇ ਤੁਸੀਂ ਦੇਖੋ ਗਰਮੀਆਂ ਦੀਆਂ ਛੱਟੀਆਂ। ਵੀ ਅੱਜ ਕੱਲ ਦੇਖੋ ਕੋਈ ਕਿਸੇ ਦੇ ਘਰ ਨ ਜਾਂਦਾ। ਵੀ ਆਪਣੇ ਘਰ ਰਹਿ ਕੇ ਹੀ ਖੁਸ਼ ਆ ਦੇਖੋ।
ਹਾਂ ਜੋ ਆਪਣੇ ਘਰੇ ਰਾਮਵਾਂ ਕਿਸੇ ਦੇ ਘਰੇ ਜਾ ਕੇ ਬਹੁਤ ਔਖਾ ਹੋ ਜਾਂਦਾ ਹੈ।
ਚੱਲ ਵੀ ਜਾਂਦਾ ਦੇਖੋ ਆ। ਮਿੰਟ ਜਾਰੀ ਮੂੰਹ ਬਣਾ ਲੈਂਦਾ ਦੇਖੋ ਮੈਂਮ।
ਕਿਏਦਾਂ ਹੈਗਾ।
ਹਾਂਜੀ। ਹਾਂ, ਵੀ ਦੇਖੋ ਕਿੰਨੇ ਹੀ ਅਗਲਾ ਦੇਖੋ ਨਾ ਕਹੇ ਵੀ ਮੇਰੇ ਤੋਂ ਰੋਟੀ ਪੱਕਦੀ ਵੀ। ਜਦੀ ਦੇਖੋ ਔਡਰ ਕਰ ਦਿੰਦੇ ਨੇ।
ਜੋ ਇਹ ਤਾਂ ਹੈਗਾ। ਪਹਿਲਾਂ ਲੋਕ ਖਾਣਾ ਬਣਾਉਂਦੇ ਸੀ। ਚਾਹ ਨਾਲ ਤਿੰਨ- ਤਿੰਨ, ਚਾਰ- ਚਾਰ ਸਬਜ਼ੀਆਂ, ਰਾਇਤਾ
ਸਹੀ ਗੱਲ ਹਾਂਜੀ। ਹਾਂ, ਵੀ ਦੇਖੋ ਐਂਡ 'ਚ ਦੇਖੋ ਰਿਸ਼ਤੇਦਾਰਾਂ ਨੂੰ ਖੀਰ ਜਾਂ ਉਹ ਸੇਵੀਆਂ ਬਣਾਈਆਂ ਜਾਂਦੀਆਂ ਸੀ। ਵੀ ਸ਼ਾਗਨ ਕੀਤਾ ਜਾਂਦਾ ਸੀ ਹੈ ਨਾ।
ਹੁਣ ਤਾਂ ਲੋਕਾਂ ਨੂੰ ਹੁੰਦਾ ਹੀ ਨਹੀਂ ਹੈਗਾ। ਹੁਣ ਤਾਂ ਸਾਰਾ ਕੁਛ ਬਣਿਆ- ਬਣਾਇਆ।
ਅੱਜ ਕੱਲ੍ਹ ਦੇ ਸਮੇ 'ਚ ਨਾ ਕੋਈ ਖੀਰ ਬਣਾਵੇ ਦੇਖੋ ਨਾ ਕੋਈ ਸੇਵਿਆ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਵੀ ਕੀ ਹੋਣੇ ਆ ਨਾ ਕੋਈ ਬਟਾਵੇ ਦੇਖੋ ਅੱਜ ਕੱਲ੍ਹ ਦੇ ਸਮੇਂ 'ਚ।
ਹੁਣ ਤਾਂ ਦਿਨ ਪਰ ਦਿਨ ਨਾ ਸਮੇਂ ਦੇ ਸਾਬ ਨਾਲ ਲੋਕ ਸਾਰਾ ਕੁਛ ਬਹੁਤ ਕੁਛ ਬਦਲਦਾ ਜਾ ਰੇਯਾ। ਖਾਣੇ ਪੀਣੇ ਦਾ ਦੇਖਿਓ ਥੋੜੇ ਅ ਅੱਜ ਦੇ ਦਸ ਸਾਲ ਬਾਦ ਬੱਚਿਆਂ ਨੂੰ ਇਹ ਕੁੱਝ ਪਤਾ ਵੀ ਨੀ ਹੋਣਾ ਵੀ ਸੇਮਿਆ ਕੀ ਚੀਜ ਹੁੰਦੀਆਂ ਸੀਗੀਆਂ।
ਸਈ ਗੱਲ ਆ ਹਾਂਜੀ ਵੀ ਦੇਖੋ ਅੱਜ ਦੇ ਕੱਲ੍ਹ ਦੇ ਸਮੇਂ 'ਚ ਦੇਖੋ ਵੀ ਐਂਡ ਚ ਦੇਖੋ ਰੋਟੀ ਤੋਂ ਬਾਦ ਲੋਕਾਂ ਨੂੰ ਦੇਖੋ ਐਸਕ੍ਰੀਮ ਖਲਾ ਰਹੇ ਨੇ ਦੇਖੋ।
ਹਮ
ਵੀ ਅੱਜ ਕੱਲ ਦੇਖੋ ਕੋਈ ਪ੍ਰਸ਼ਾਦ ਨੀ ਬਣਾ ਕੇ ਖਲੋਨਦਾ ਦੇਖੋ ਹਨ ਕੋਈ ਸੇਵੀਆਂ ਨੀ ਕੋਈ ਖੀਰ ਨੀ ਹੈ ਨਾ?
ਜਿਹੜਾ ਆਪਣਾ ਪੰਜਾਬੀ ਪੀ ਵਿਰਸਾ ਲੋਕ ਨਾ ਭੁੱਲਦੇ ਜਾ ਰਹੇ ਹਨ ਲੋਕ ਚੀ ਹੈ ਹੀ ਸਮ ਛੱਡ ਦੇ ਹੀ ਨੀ ਹੈਗੇ ਪਿਛਲੀਆਂ ਗੱਲਾਂ ਨੂੰ ਤਾਂ ਬੇਕਾਰ ਸਮਝਦੇ ਨੇ ਆਹ ਅੱਜ ਕੱਲ੍ਹ ਪੀਜ਼ਾ ਬਰਗਰ ਚੱਲ ਗੇਆ। ਏ ਹੈ ਵੈਸ ਵੀ ਆ ਖਾਲੋੋ।
ਹਾਂਜੀ ਹਾਂ ਸਹੀ ਗੱਲ ਆ ਮੈਡਮ ਹਾਂਜੀ ਹਾਂ ਵੀ ਜੀ ਦੇਖਿਆ ਜਾਵੇ ਵੀ ਦੇਖੋ ਬੌਹੋਤ ਤੇ ਜ਼ਿਆਦਾ ਦੇਖੋ ਕਿੰਨਾ ਬਦਲਾਵ ਆ ਗਿਆ ਦੇਖੋ ਪੰਜਾਬ ਚ
ਲੱਸੀ ਵਧੀਆ ਨੀ ਲੱਗਦੀ ਹੈਗੀ ਕੋਲਡਰਿੰਕ ਵਧੀਆ ਲੱਗਦਾ ਉਹਨਾਂ ਤੋਂ।
ਹਾਂਜੀ ਹਾਂ ਵੀ ਜੀ ਦੇਖਿਆ ਜਾਵੇ ਅੱਜ ਕੱਲ੍ਹ ਦੇ ਸਮੇਂ ਵਿੱਚ ਦੇਖੋ ਰੋਟੀ ਨਾਲ ਕੋਈ ਲੱਸੀ ਨਈ ਪੀਂਦਾ ਨਾ ਕੋਈ ਰੀੜਕੇ ਵੀ ਦੇਖੋ ਜੇ ਕੋਈ ਰਿੜਕਦਾ ਵੀ ਦੇਖੋ ਮਿਸ ਮਿਕਸੀ ਚ ਗ੍ਰੈਂਡ ਕਰ ਲੈਂਦੇ ਨੇ ਦੇਖੋ।
ਬੱਚਿਆਂ ਨੂੰ ਦੁੱਧ ਪੀਣ ਨੂੰ ਕਹੋ ਮੂੰਹ ਬਣਾ ਲੈਂਦੇ ਨੇ।
ਹਾਂਜੀ ਹਾਂ ਵੀ ਦੇਖੋ ਸਹੀ ਗੱਲ ਹੈ ਮੈਡਮ ਹਾਂਜੀ ਦੇਖੋ ਉਹਨਾਂ ਨੂੰ ਰਾਤ ਨੂੰ ਕੋਲਡਰਿੰਕ ਫੜਾ ਦੋ
ਹਾਂ ਖੁਸ਼ ਹੋ ਕੇ ਪੀਂਦੇ ਖੁਸ਼ ਹੋ ਕੇ ਪੀਂਦੇ ਨੇ ਬੱਚ।
ਹਾਂਜੀ ਹਾਂ ਵੀ ਦੇਖੋ ਕਿੰਨਾ ਹੀ ਪੀਂਦੇ ਨੇ ਨਾਲੇ ਉਹ ਸ਼ਰੀਰ ਨੂੰ ਦੇਖੋ ਕਿੰਨਾ ਹਾਨੀਕਾਰਕ ਹੈ ਨਾ?
ਉਹ ਇਹ ਨੀ ਸਮਝਦੇ ਲੋਕ ਵੀ ਸਾਨੂੰ ਖੜਆ ਆ ਬਸ ਪੀਣਾ ਜੋ ਕੁਛ ਖਾਣਾ ਤਾਂ ਉਹੀ ਖਾਣਾ ਏ ਪੀਜ਼ਾ ਬਰਗਰ ਹੀ ਸਵਾਦ ਲੱਗਦਾ ਰੋਟੀ ਨੀ ਬਧੀਆ ਲੱਗਦੀ ਹੈਗੀ।
ਹਾਂਜੀ ਹਾਂ ਸਹੀ ਗੱਲ ਏ।
ਅੱਜ ਕੱਲ ਹੈ ਹੀ ਏਹੀ ਟਰੈਂਡ ਹੀ ਹੋ ਗਿਆ ਇੱਕ ਤਰ੍ਹਾਂ ਦਾ ਏ।
ਹਾਂਜੀ ਹਾਂ ਸਹੀ ਗੱਲ ਐ ਮੈਡਮ ਵੀ ਹਾਂਜੀ ਹਾਂ ਅੱਜ ਕੱਲ੍ਹ ਦੇਖੋ ਕੋਈ ਵੀ ਨੀ ਦੇਖੋ ਮੈਮ ਦੁੱਧ ਵਗੈਰਾ ਪੀਂਦਾ ਦੇਖੋ
ਹਾਂ ਦੁੱਧ ਬੱਚੇ ਮੂੰਹ ਬਣਾ ਲੈਂਦੇ ਨੇ ਜੇ ਓਹ ਦੁੱਧ ਦਾ ਨਾਮ ਲਈਏ ਤਾਂ। ਕੋਲਡਰਿੰਕ ਫੜਾ ਦੋ ਖੁਸ਼ ਹੋ ਕੇ ਪੀ ਲੈਣਗੇ।
ਦੇਖਿਆ ਜਾਵੇ ਤਾਂ ਅੱਜ ਕੱਲ੍ਹ ਪਿੰਡਾਂ ਚ ਤਾਂ ਚਲੋ ਕੋਈ ਹੀ ਬਜ਼ੁਰਗ ਖਾਂਦੇ ਨੇ ਵੀ ਦੇਖੋ ਸ਼ਹਿਰਾਂ ਚ ਤਾਂ ਦੇਖੋ ਬੁਜ਼ੁਰਗ ਵੀ ਇਹ ਚੀਜ਼ਾਂ ਪੀਣ ਖਾਣ ਲੱਗ ਗਏ ਦੇਖੋ।
ਹਾ ਇਹ ਤਾਂ ਹੈਗਾ ਨਈ ਆਪਣੇ ਪਿੰਡਾਂ ਵਿੱਚ ਨਾ ਰੋ ਟੀ ਤੋਂ ਖਾਣ ਤੋਂ ਬਾਅਦ ਰਾਤ ਨੂੰ ਗਰਮ ਦੁੱਧ ਪੀ ਕੇ ਪੈਂਦੇ ਸੀਗੇ।
ਹਾਂਜੀ ਹਾਂ ਵੀ ਦੇਖੋ ਕਿੰਨੀ ਹੀ ਤਾਕ ਤੁਸੀਂ ਦੇਖੋ ਹੋਣਾ ਤੌੜੇ ਆਲੇ ਦੁੱਧ ਕਿਹਾ ਜਾਂਦਾ ਸੀ। ਪੀਂਦੇ ਸੀ ਘਾੜ -ਘਾੜ ਕੇ ਹੈਨਾ ਵੀ ਦੇਖੋ ਸਾਰੇ ਟੱਬਰ ਚ ਬਹਿ ਕੇ ਦੇਖੋ ਕਿੰਨੇ ਹੀ ਲੋਕ
ਲੋਕਾਂ ਨੂੰ ਫਿਰ ਬਿਮਾਰੀਆਂ ਵੀ ਨਹੀਂ ਸੀਗੀਆਂ ਬਲਾ ਦੇਸੀ ਖਾਣਾ ਖਾਂਦੇ ਸੀ ਲੋਕਾਂ ਨੂੰ ਬਮਾਰੀਆਂ ਵੀ ਨਹੀਂ ਹੈਗੀਆਂ ਸੀ ਹੁਣ ਲੋਕਾਂ ਨੂੰ ਬਮਾਰੀਆਂ ਵੀ ਸਾਰਿਆਂ ਨੂੰ ਤਾਂ ਹੀ ਲੱਗੀਆਂ ਹੋਈਆਂ ਜਿਹੜਾ ਇਹ ਖਾਣਾ ਹੀ ਨੀ ਵਧੀਆ ਹੈਗਾ ਸ਼ੁੱਧ ਐ ਹੀ ਨਹੀਂ
ਹਾਂਜੀ ਹਾਂ ਸਹੀ ਗੱਲ ਆ ਮੈਡਮ ਹਾਂਜੀ ਤੁਹਾਡੀ
ਲੱਗਦੀਆਂ ਨੇ ਪਹਿਲਾਂ ਲੋਕ ਤੰਦਰੁਸਤ ਵੀ ਹੈਗੇ ਸੀਗੇ। ਜਦੋਂ, ਖਾਣਾ ਸਾਫ-ਸੁਥਰਾ ਖਾਂਦੇ ਸੀਗੇ।
ਹਾਂਜੀ, ਹਾਂ, ਸਹੀ ਗੱਲ ਆ। ਵੀ ਦੇਖੋ, ਅੱਜ-ਕੱਲ ਦੇਖੋ ਲੋਕਾਂ ਨੂੰ ਬਿਮਾਰੀਆਂ ਵੀ ਦੇਖ
ਕਰਦੇ ਨੀ ਹੈਗੇ, ਪਸੀਨਾ ਨਿਕਲਦਾ ਨਹੀ, ਕਿ ਨਹੀਂ।
ਹਾਂ, ਸਹੀ ਗੱਲ ਹੈ, ਵੀ ਦੇਖੋ ਅੱਜ-ਕੱਲ ਲੋਕ ਜਦੀ ਏਸੀ ਥੱਲੇ ਹੋ ਜਾਂਦੇ ਨੇ, ਵੀ ਹਾਏ ਗਰਮੀ! ਹਾਏ ਗਰਮੀ!
ਸੁੱਤਾ ਵਾ। ਹਾਰਡ ਵਰਕ ਲੋਕ ਕਰਦੇ ਨੀ ਖੇਤਾਂ'ਚ ਜਿਹੜੇ ਲੋਕ ਕੰਮ ਕਰ ਦਿੰਦੇ, ਉਹਨਾ ਨੂੰ ਕਿੰਨਾ ਪਸੀਨਾ ਆਂਦਾ।
ਗਰਮੀ ਤਾਂ ਉਹਨਾਂ ਨੂੰ ਵੀ ਲੱਗਦੀ ਏ, ਪਰ ਉਹ ਕੰਮ ਕਰਦੇ ਨੇ। ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਹੈਗੀ, ਜਿਹੜੇ ਏਸੀਆਂ'ਚ ਪੈਂਦੇ ਨੇ, ਉਹਨਾਂ ਨੂੰ ਬਿਮਾਰੀਆਂ ਵੀ ਲੱਗੀਆਂ ਹੋਈਆਂ ਨੇ।
ਹਾਂਜੀ, ਆ ਵੀ ਦੇਖੋ ਅੱਗੇ ਦੇਖੋ ਕੂਲਰ ਹੁੰਦੇ ਸੀ, ਵੀ ਬਹੁਤ ਕੂਲਰ ਦੀ ਵੀ ਬਹੁਤ ਜ਼ਿਆਦਾ ਠੰਡੀ ਹਵਾ ਮਾਰਦੇ ਆ ਵੀ ਏਸੀਆਂ ਦੇ ਬਰੋਬਰ ਹੀ ਨੇ, ਵੀ ਅੱਜ ਕੱਲ-ਦੇਖ ਪੱਖੇ ਤਾਂ ਲੋਕ, ਦਿਨ'ਚ ਵੀ ਦੇਖੋ ਸਾਰਾ ਦਿਨ ਲਗਾਕੇ ਰੱਖਦੇ ਨੇ।
ਸਾਰਾ ਦਿਨ-ਰਾਤ ਗਰਮੀ ਝੱਲੀਓ ਨੀ ਜਾਂਦੀ ਬੱਚਿਆਂ ਤੋਂ, ਹੁਣ ਅੱਜ-ਕੱਲ ਦੇ ਬੱਚੇ ਏਦਾਂ ਦੇ ਹੋ ਗਏ।
ਹਾਂਜੀ, ਏਵੀ ਦੇਖੋ ਜੇ ਬੱਚੇ ਵੀ ਛੱਡੋ ਚਲੋ, ਉਹ ਬੱਚੇ ਤਾਂ ਜਿੱਦ ਕਰਦੇ ਹੀ ਨਹੀਂ ਵੀ ਦੇਖੋ, ਵੱਡੇ ਵੀ ਅੱਜ-ਕੱਲ ਦੇਖੋ ਵੀ ਏਸੀ।
ਤਾਂ ਬਿਲਕੁਲ ਹੀ ਨੀ ਉਹ ਹੁੰਦੇ, ਬੱਚੇ ਨੀ ਛੋਟੇ ਝੱਲਦੇ, ਵੱਡੇ ਨੀ ਝੱਲਦੇ, ਬਜ਼ੁਰਗਾਂ ਤਾਂ ਸਹਿਣ ਸ਼ਕਤੀ ਰਹੀਓ ਨਹੀਂ ਹੈਗੀ।
ਹਾਂਜੀ-ਹਾਂ, ਸਹੀ ਗੱਲ ਐ।
ਹੂੰਹੂੰ
ਹਾਂਜੀ-ਹਾਂ ਵੀ ਦੇਖੋ, ਕਿੰਨੇ ਹੀ ਅੱਜ-ਕੱਲ ਦੇਖੋ, ਕਿੰਨਾ ਬਦਲਾਵ ਆ ਗਏ ਦੇ ਹੁਣ ਪੰਜਾਬ'ਚ, ਵੀ ਅੱਜ-ਕੱਲ ਦੇ ਖੋ, ਪਿਛਲੇ ਜਮਾਨੇ ਵਾਲਾ ਕੋਈ ਸਮਾਂ ਕਿਸੇ ਦਾ ਯਾਦ, ਚੇਤੇ ਹੀ ਨਹੀਂ‌ ਹੈਗਾ ਹਣਾ।
ਬਹੁਤ, ਫ਼ਰਕ ਪਈ ਜਾਂਦਾ। ਹੁਣ ਅੱਗੇ-ਅੱਗੇ ਹੋਰ ਪਈ ਜਾਂਦਾ।
ਹਾਂਜੀ-ਹਾਂ, ਇਹੀ ਗੱਲ ਆ ਮੈਡਮ। ਐਂ ਵੀ ਜੇ ਦੇਖਿਆ ਜਾਵੇ ਕੌਣਾ? ਕੋਈ ਕਿਸੇ ਦਾ ਦੇਖੋ, ਸ਼ਗਨ ਨਹੀਂ ਕਰਦਾ ਹੈਗਾ, ਸੇਵੀਆਂ ਵਗੈਰਾ ਖਲਾਕੇ। ਅੱਜ-ਕੱਲ ਦੇਖੋ, ਰੋਟੀ ਵੀ ਅਗਲਾ ਬਾਹਰ ਹੀ ਖਲਾ ਲਿਆਂਦਾ ਵੀ ਦੇਖੋ।
ਲੋਕ ਖੇਦਾਂ ਦੀ ਰੋਟੀ ਖਾਂਦੇ ਸੀ, ਅੰਬ ਦੇ ਅਚਾਰ ਨਾਲ ਇੰਨੀ ਸਵਾਦ ਲੱਗਦੀ ਸੀ, ਨਾਲ ਪਿਆਜ, ਅੰਬ ਦਾ ਅਚਾਰ ਉਹੀ ਇੰਨੀ ਟੇਸਟੀ
ਸਹੀ ਗੱਲ ਆ, ਮੈਡਮ। ਅੱਜ-ਕੱਲ ਦੇਖੋ, ਬੱਚੇ ਦਾਲ ਨਹੀਂ ਖਾਂਦੇ ਹੈਗੇ। ਕੱਦੂ ਨੀ ਖਾਂਦੇ, ਤੋਰੀਆਂ ਨੀ ਖਾਂਦੇ, ਦੇਖੋ ਉਹਨਾਂ ਨੂੰ ਬਜ਼ਾਰ ਆਲੀਆਂ, ਮਸਾਲੇ ਵਾਲੀਆਂ ਸਬਜ਼ੀਆਂ ਖਲਾ ਲਓ ਤਜ਼ਾਬ ਬਣਾਉਣ ਨੂੰ, ਦੇਖੋ, ਮਾਟਰ ਪਨੀਰ ਖਲਾਲੋ, ਕੜਾਹੀ ਪਨੀਰ ਖਲਾਲੋ, ਮਸ਼ਰੂਮ ਮਸਾਲਾ ਵੀ ਕਿੰਨੀਆਂ ਤਰ੍ਹਾਂ ਦੀਆਂ ਸਬਜ਼ੀਆਂ ਦੇਖੋ, ਹੋਟਲ ਦੀ ਉਹਨਾਂ ਨੂੰ ਜਿਹੜੀ ਮਰਜ਼ੀ ਸਬਜ਼ੀ ਖਵਾ ਲਉ।
ਉਹ, ਖੁਸ਼ ਹੋਕੇ ਜਾਂਦਾ। ਓ ਹੀ ਨੂੰ ਅੱਜ-ਕੱਲ ਖਾਣਾ, ਖਾਣਾ ਹੀ ਹੋਗਿਆ। ਪੀਜੇ, ਬਰਗਰ ਮਸ਼ਹੂਰ ਕਰੇ ਪਏ ਆਂ, ਬਸ ਖਾਈ ਜਾਂਨੇ ਆਂ।
ਹਾਂਜੀ, ਹਾਂ ਸਹੀ ਗੱਲ ਆ ਮੈਡਮ ਵੀ ਦੇਖੋ, ਕਿੰਨੇ ਤਰ੍ਹਾਂ ਦੇ ਦੇਖੋ ਮੈਦਾ ਹੁੰਦਾ, ਦੇਖੋ ਹਣਾ
ਮੈਦਾ ਤੇ ਇੱਕ ਚੀਨੀ ਇਹ ਤਾਂ ਸਰੀਰ ਲਈ, ਬਿਲਕੁਲ ਹਾਨੀਕਾਰਕ ਨੇ, ਬਿਲਕੁਲ। ਬਹੁਤ ਜ਼ਿਆਦਾ ਖ਼ਰਾਬ ਕਰਦੇ ਨੇ, ਸਿਹਤ ਨੂੰ। ਇਹ ਟਿੱਕੀਆਂ, ਇੱਕ ਚੀਜ਼, ਇੱਕ ਨੂਣ ਵੀ ਕਰਦਾ ਸੇਧਾਂ ਨਮਕ ਖਾਣਾ ਚਾਹੀਦਾ ਇਸ ਸਰੀਰ ਈਚ ਘੱਟ ਏ।
ਆਪਾਂ ਦੇਖੀਏ, ਪੀਜ਼ਾ, ਬਰਗਰ ਵੇਖੋ ਹਣਾ, ਕਿੰਨੀ ਹਰ ਇੱਕ ਚੀਜ਼ ਹੀ ਦੇਖੋ, ਮੈਦੇ ਨਾਲ ਤਿਆਰ ਹੋ ਰਹੀ ਆ।
ਤੇ, ਉਹ ਕਿਹੜਾ ਆਪਣੇ ਅੱਖਾਂ ਦੇ ਸਾਹਮਣੇ ਹੁੰਦੀ ਆ, ਹਾਇਜੀਨਿਕ ਹੈਹੀ ਨੀ।
ਹਾਂਜੀ, ਇਹ ਦੇਖੋ ਆਪਾਂ ਘਰ ਚਲੋ ਕੁੱਛ ਵੀ ਬਣਾਉਂਨੇ ਆ ਵੀ ਦੇਖੋ, ਜੇ ਅੱਜ-ਕੱਲ ਆਪਾਂ ਛੋਲੇ ਭਟੁਰੇ ਲੈਣ ਲੱਗ ਜੀਏ, ਉਹਨਾਂ ਦਾ ਤੇਲ ਦੇਖਿਆ ਵੀ ਕਿੰਨਾ ਬਲੈਕ ਹੁੰਦਾ।
ਆਪਾਂ ਜਦੋਂ ਘਰੇ ਬਣਾਉਦੇ ਹਾਂ, ਸਾਫ਼ ਸੁਥਰਾ ਤਾਂ ਹੁੰਦਾ।
ਹਾਂਜੀ ਐ ਦੇਖੋ ਵੀ ਜੇ ਆਪਾਂ ਘਰ ਜੇ ਹੋਰ ਕਿਤੇ ਆਪਾਂ ਸਮੋਸੇ ਲੈਣੇ ਹਾਂ, ਕਿੰਨੇ ਬਲੈਕ ਓਇਲ ਹੁੰਦਾ ਉਹਨਾਂ ਦਾ, ਕਾੜ ਕਾੜ ਕੇ।
ਤੇ ਕਾਲਾ ਪਿਆ ਹੁੰਦਾ
ਕਿੰਨੇ ਕੁ ਦਿਨਾਂ ਦਾ ਦੇਖੋ ਤੇਲ ਬਾਸੀ ਉਹ, ਇੰਨੇ ਇੰਨੇ ਦਿਨ ਬਦਲਦੇ ਨੀ ਹੈਗੇ। ਪਰ ਤਾਂ ਵੀ ਲੋਕਾਂ ਨੂੰ, ਉਹੀ ਖਾਣਾ ਪਸੰਦ ਲੱਗਦਾ।
ਸਾਹਮਣੇ ਵੀ ਨਹੀਂ ਹਟਦੇ ਲੋਕ
ਹਾਂਜੀ ਹਾਂ, ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਦੇਖੋ। ਅੱਜ ਕੱਲ ਕੁੱਕਰਿਆਂ 'ਚ ਕਿੰਨੀ ਪਲਾਸਟਿਕ ਪੈ ਰੀ ਐ।
ਅਹ ਚਾਪ ਲੋਕ ਕਿਵੇਂ ਬਣਾਉਂਦੇ ਨੇ, ਕਿਵੇਂ ਲੋਕ ਖਾਂਦੇ ਨੇ, ਖੁਸ਼ ਹੋ ਕੇ ਖਾਂਦੇ ਨੇ,
ਹਲ ਹੈ, ਮੈਮ ਲੈਣੇ, ਲੋਕਾਂ ਨੂੰ ਤਰੀਕਾ ਵੀ ਪਤਾ ਹੈ ਬਿਲਕੁਲ
ਹਾਂ ਨਾਲੇ ਪਤਾ ਵੀ, ਉਹ ਕਿਵੇਂ ਬਣਦੀ ਹੈ ਫੇਰ ਵੀ ਉਹ, ਖੁਸ਼ ਹੋ ਕੇ ਖਾਣਾ ਠੀਕ ਹੈ ਮੈਮ ਓਕੇ